ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਕਿਵੇਂ ਹੋ?
ਵਧੀਆ ਤੁਸੀਂ ਦੱਸੋ।
ਵਧੀਆ ਵਧੀਆ ਕੀ ਕਰ ਰ ਆ
ਬਸ ਮੇਰੇ ਤੇ ਮੈਗੀ ਬਣਾਉਣ ਲੱਗੀ ਸੀ
ਅੱਛਾ ਮੈਗੀ ਬਣਾ ਰਹੇ ਹੋ ਇਸ ਟਾਈਮ ਮੈਗੀ
ਬਸ ਜਦੋਂ ਦਿਨ ਘਰੇ ਉਦੋਂ ਮਣਾ ਲੋ
ਹ ਇਹ ਵੀ ਵਧੀਆ
ਉਹ ਤੁਸੀਂ
ਮੈਨੂੰ ਤਾਂ ਆਉਂਦੀ ਨੀ ਨਹੀਂ ਮੈਨੂੰ ਤਾਂ ਬਣਾਉਣੀ ਵੀ ਨੀ ਆਉਂਦੀ ਇਹ
ਅੱਛਾ
ਹਾਂਜੀ ਹਾਂਜੀ
ਮਨਾਉਣ ਚਗੀ ਆ ਕੁਛ ਨੀ ਈਜ਼ੀ ਸੀਗਾ
ਅੱਛਾ।
ਹੂੰ, ਪਹਿਲਾਂ ਫਰਾਈਨ ਪੈਨ ਯੂਜ ਕਰੋ ਉਹਨੂੰ ਵਾਸ਼ ਕਰਲੋ ਚੰਗੀ ਤਰ੍ਹਾਂ ਏ ਫਰਾਈ ਬਿਨ ਗੈਸ ਤੇ ਰੱਖਲੋ ਓਨ ਕਰਕੇ
ਹੌਲੀ ਹੌਲੀ ਦੱਸੋ ਜੀ ਇਕਦਮ ਥੋੜੀ ਨਾ ਦੱਸਿਆ ਕਰਦੇ ਨੇ
ਫਰਾਈਬੀਨ ਓਨ ਕਰਕੇ ਗੈਸ ਤੇ ਰੱਖਣੇ
ਹਾਂਜੀ ਹਾਂਜੀ
ਚ ਤੇ ਫਿਰ ਇਹਨੂੰ ਹੁਣ ਸੁੱਕਣ ਤੱਕ ਵੇਟ ਕਰੋ ਜੇ ਐਵੇਂ ਤੇਲ ਪਾਤਾ ਇਹਦੇ ਜ ਫੇਿਰ ਉੱਪਰ ਉਬਾਲੇ ਖਾਣ ਲੱਗ ਜਾ ਛਾਲੇ ਪੈ ਜਾਣਗੇ
ਅੱਛਾ ਅੱਛਾ
ਔਰ
ਛੇ ਕਿਵੇਂ ਹੈਲੋ
ਸਜ਼ੀਆਂ ਹੈਲੋ
ਹੈਲੋ
ਮੈਂ ਕਿਹਾ ਥੋੜੇ ਜਿਹੇ ਪਿਆਜ ਕੱਟਣੇ ਜੇ ਪਿਆਜ ਕੱਟ ਲੋ
ਸ਼ੋਪਿੰਗ ਹੁੰਦੀ ਆ ਜਿਹੜੀ
ਹਾਂਜੀ
ਅੱਛਾ
ਹਮ ਮੈਂ ਪਿਆਜ ਕੱਟਣ ਲੱਗੀ ਆ
ਪਿਆਸ ਕੱਟਣ ਲੱਗੇ ਹੋ ਪਹਿਲਾਂ ਨੀ ਕੱਟੇ ਤੁਸੀਂ ਮਟੀਰੀਅਲ ਨੀ ਕੱਠਾ ਕੀਤਾ ਪਹਿਲਾਂ
ਨਹੀਂ ਮੈਂ ਤੇ ਨਾਲ ਰਾ ਹੀ ਕਰ ਲੈਂਦੀ ਹਾਂ
ਕੇ
ਹਮ ਹੌ ਹੋਰ ਦਸੋ
ਹੋਰ ਵਧੀਆ ਤੁਸੀਂ ਦੱਸੋ
ਬਸ ਵਿਹਲੇ ਆਹੀ ਕਰਨ ਲੱਗੀਆਂ ਹੁਣ
ਕੌਣ ਬੋਲੀ ਕੌਣ ਬੋਲੀ ਜਾਂਦਾ ਨਹੀਂ
ਹੈਲੋ ਆਹ ਕੱਲ ਨੀ ਹੈਗੀ ਇਸਨੂੰ ਭੈਣੇ
ਅੱਛਾ
ਹਮ
ਕਰਦੇ ਨੇ
ਅਸੀਂ ਜਿਉ ਆ ਘਰ ਬੇਘਰੀ ਆ
ਅੱਛਾ ਜੀ
ਹੋਰ ਦੱਸੋ
ਹੋਰ ਵਧੀਆ ਜੀ ਤੁਸੀਂ ਦੱਸੋ ਬਸ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਗੱਲ ਕਰ ਲਵਗੇ
ਹੈਲੋ
ਹਾਂਜੀ ਹਾਂਜੀ ਬਟ ਤੁਹਾਡੇ ਤਾਂ ਸ਼ੋਰ ਹੀ ਵਾਲਾ ਆ ਹੀ ਜਾਂਦਾ ਪਤਾ ਨੀ ਕੌ ਕੌਣ ਬੋਲੀ ਜਾਂਦਾ ਇੰਨੀ ਉੱਚੀ ਉੱਚੀ
ਨਹੀਂ ਹੁਣ ਨੀ ਕੋਈ ਬੋਲ ਰਿਹਾ
ਹਾਂਜੀ ਹਾਂਜੀ ਪਿਆ ਅੱਛਾ ਪਿਆਸ ਕੱਟ ਰਹੇ ਆ ਸ਼ੋਪਿੰਗ ਕਰਦੇਓ ਕਿੰਨੇ ਕੁ ਪਿਆਸ ਕੱਟੋਗੇ ਇੱਕ ਜਾਂ ਦੋ
ਆਪਣੀ ਅਕੋਰਡਿੰਗ ਕੱਟ ਲੋਓ ਜਿਵੇਂ ਤੁਹਾਨੂੰ ਸਹੀ ਲੱਗਦਾ ਮੈਂ ਤਾਂ ਇੱਕੇ ਕੱਟਿਆ
ਅੱਛਾ ਠੀਕ ਹੈ ਹਾਂਜੀ ਹਾਂਜੀ
ਹਮ ਥੋੜ੍ਹਾ ਜਿ ਹੀ ਖਾਣਾ
ਓਕੇ
ਹੁਣ ਇਹਨਾਂ ਨੂੰ ਇਹਨੂੰ ਹਜੇ ਮੈਂ ਚੋਪ ਨੀ ਕੀਤਾ
ਓਕੇ
ਸ਼ੋਪ ਕਰ ਹੈਲੋ
ਹੋਰ ਵਧੀਆ ਤੁਸੀਂ ਦੱਸੋ ਤੁਸੀਂ ਅ ਘਰੇ ਹੀ ਰਹਿੰਦੇ ਹੋ ਜਾਂਦੇ ਨੀ ਕਿਤੇ
ਨਹੀਂ ਮੇਰੇ ਉਨੀ ਨੂੰ ਪੇਪਰ ਖਤਮ ਹੋ ਗਏ ਹੈਲੋ ਮਿੰ ਕਿਹਾ ਮੇਰੇ ਪੇਪਰ ਖ
ਅੱਛਾ ਕੀ ਕਰਦੇ ਸੀ ਬਲੀ ਬਲੀਪ ਕਰਦੇ ਸੀ ਤੁਸੀਂ ਓਕੇ ਓਕੇ ਠੀਕ ਹੈ ਠੀਕ ਹੈ
ਹਾਂ
ਚਲੋ ਵਧੀਆ ਗੱਲ ਹੈ ਫੇਰ ਘਰੇ ਵਿਹਲੇ ਰਹਿੰਦੇ ਆ ਸਾਰੇਾ ਦਿਨ ਕਿਵੇਂ ਟਾਈਮ ਟੱਪਦਾ ਆ
ਬਸ ਇਹੀ ਲੰਘ ਦਦਾ ਘਰਦਿਆਂ ਨਾਲ
ਲੜ ਪੀੜ ਕੇ
ਹੋਰ
ਸਹੀ ਹੈ ਇਹੀਂ ਲੰਘ ਜਾਂਦਾ ਹੈ
ਤੁਸੀਂ ਕੀ ਕਰਦੇ ਹੋ
ਮੈਂ ਤਾਂ ਜੀ ਡੀ ਸੀ ਏ ਕਰਦੀ ਹਾਂ ਯੂਨੀਵਰਸਿਟੀ
ਅੱਛਾ ਅੱਛਾ ਹੁਣ ਥੋੜਾ
ਮੈਨੂੰ ਤੁਸੀਂ ਹਾਂਜੀ ਇੱਕ ਤੁਸੀਂ ਮੈਨੂੰ ਇੱਕ ਸਲਾਹ ਦਵੋਗੇ
ਕਿਵੇਂ
ਹੈਲੋ ਮੈਂ ਕਿਹਾ ਤੁਸੀਂ ਮੈਨੂੰ ਇੱਕ ਸਲਾਹ ਦੇਵੋਗੇ ਹੈਲੋ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ ਹੈਲੋ
ਹਮ ਹਮ
ਮੈਂ ਕਿਹਾ ਤੁਸੀਂ ਮੈਨੂੰ ਇੱਕ ਸਲਾਹ ਦੇਵੋਗੇ ਤੁਥੋਡਾ ਨਾ ਨੈਟਵਰਕ ਘਟੀ ਜਾਂਦਾ ਆ ਪਤਾ ਨੀ ਕੀ ਚੱਕਰ ਹੈ
ਤਨ ਨਹੀਂ ਭੇਜਿਆ ਰਸੋਈ ਚ
ਹੈਲੋ
ਹੈਲੋ
ਹੁਣ ਆ ਰਿਹਾ ਹੈ ਨੈਟਵਰਕ
ਹਾਂਜੀ ਹਾਂਜੀ ਹੁਣ ਆ ਗਿਆ ਮੈਂ ਤੁਹਾਡੀ ਦਾਦੀ ਨਾਲ ਮਾੜੀ ਤੱਕ ਜਾਆ ਮਾ ਕਹਿੰਦੀ ਆ ਮਾੜੀ ਤੱਕ ਜਾਣਾ
ਕਾਹ ਤੋਂ
ਘੁੰਮਣ ਜਾਣਾ ਇਹਨੂੰ ਹੁਣ ਠੀਕ ਹੈਲੋ ਮੈਂ ਕਿਹਾ ਦਸੀਂ ਮੈਨੂੰ ਇੱਕ ਸਲਾਹ ਦਤਾ ਮੇਰਾ ਨਾ ਰੰਗ ਬਹੁਤ ਜ਼ਿਆਦਾ ਕਾਲਾ ਹੋ ਰਿਹਾ
ਅੱਛਾ
ਉਹਦੇ ਲਈ ਕੋਈ ਪੈਕ ਦੱਸਦੋ ਔਰਗੈਨਿਕ
ਔਰਗੈਨਿਕ ਬੇਸਣ ਵਗੈਰਾ ਲਗਾ ਲਿਆ ਕਰੋ
ਡੇਲੀ ਬਸ ਟੈਿੰਗ ਚੱਕੀ ਜਾਊਗੀ
ਹਮ ਹਮ।
ਅੱਛਾ। ਬੇਸਣ ਦੇ ਵਿੱਚ ਕੀ ਕੀ ਮਿਕਸ ਕਰਕੇ ਯੂਜ ਕਰਾਂ।
ਬੇਸਨ ਚ ਦਹੀਂ ਪਾ ਲਿਆ ਕਰੋ।
ਅੱਛਾ ਬੇਸਨ ਚ ਦਹੀਂ। ਹੋਰ।
ਹਮ ਹਾਂ ਹਾਂ ਹੁੰਦੀ ਥੋੜੀ ਜਿਹੀ ਪਿੰਚ।
ਅੱਛਾ ਅੱਛਾ।
ਹਾਂ।
ਫਿਰ ਉਹਦੇ ਨਾਲ ਠੀਕ ਹੋ ਜਾਂਦਾ ਇਹ।
ਹਾਂ ਕਾਫ਼ੀ ਫ਼ਰਕ ਪੈ ਜਾਦਾਂ।
ਅੱਛਾ ਅੱਛਾ ਹੁਣ ਤੁਸੀਂ ਕਿੱਧਰ ਚੱਲੇ
ਘੁੰਮਣਾ
ਅੱਛਾ
ਹੋਰ
ਠੀਕ ਹੈ ਠੀਕ ਹੈ।
ਹਾਂਜੀ।
ਮੌਸਮ ਕਿਦਾਂ ਦਾ ਹੋਇਆ ਤੁਹਾਡੇ। ਅੱਛਾ ਅੱਜ ਤਾਂ ਧੁੱਪ ਵੀ ਨਿਕਲੀ ਨੀ ਹੈਗੀ ਹਨਾ। ਅੱਛਾ ਜੀ ਸਾਨੂੰ ਤਾਂ ਪਤਾ ਨੀ। ਹੈਲੋ। ਟਰੈਕਟਰ ਦੀ ਆਵਾਜ਼ ਆਈ ਜਾਂਦੀ ਹੈ ਪਿਛੋਂ। ਹੈਲੋ।